ਵਧੀਆ ਤੂ ਸੁਨਾ? ਚੋਰ ਕੀਕ ਬਾਨਦਾ, ਕੁੱਝ ਨੀ ਗਂਦੇ ਪਏ ਆਂ। ਵਦੀਆ, ਹੂੰ। ਬਾੱਸ ਵਦੀਆ। ਨਈ, ਠੀਕ ਨੀਹੀ। ਇਨਫੇਕਸ਼ਨ ਹੋਈ ਟੇੱਡ ਏਚ ਤੇ ਹੋਰ ਵੀ ਦੋ-ਤਿੰਨ ਚੀਜਾਂ ਹੋਈਆਂ।
ਅੱਸ਼ਆ, ਠੀਕ ਐ।
ਤੂ ਗੇਆ ਹਾ? ਕਰਾਈ ਪਢਾਈ ਪੜੂਈ ਕਿ ਹੁੰਦਾ ਆਗੇ ਬੈਗੇ ਓ ਅੱਸਾ, ਠੀਕ ਆ। ਜਾਣਾ ਟਿਊਸ਼ਨ, ਜਾਨਾ, ਕਿੰਨੇ ਵਜੇ? ਠੀਕ ਆ।
ਹੈਲੋ।
ਹੂੰ, ਹੂੰ। ਕੀ ਦੱਸਾਂ? ਕੋਈ ਨੀ ਦੱਸੋ। ਅੱਸਾ਼। ਤੇ ਮੈਂ ਨਾ ਕਰਾਉਣੀ
ਆਰੋਂ ਪੈਹਲਾਂ ਘਰੇ ਆ ਕੇ ਮੇਰੇ ਮੁੱਕੇ ਮਾਰ ਜਾ। ਅੱਸਾ।
ਹਾਂ।
ਠੀਕ ਐ, ਸੋਰਵ ਗੇਆ ਸੀ?
ਗੇਆ ਸੀ ਸਕੂਲੇ।
ਤਰਾ ਆਏਂ ਓ।
ਹੈਲੋ। ਸਸ਼੍ਰੀ ਕਾਲ, ਕੀ ਹਾਲ ਚਾਲ ਆ? ਚਲੋ ਵਦੀਆ ਚਾਈਦੈ, ਕੀ ਕਰਦੇ?
ਕੁੱਝ ਨੀ ਲੱਨੇ ਪੇਆ ਮੈ ਸੋਂਈ ਦਾਅ ਮਿੰਟ। ਨਹੀਂ ਪੀਨੀ।
ਬਣਾਉਣ ਲੱਗੀ ਲਾਚੀ ਪਾ ਕੇ।
ਮੈਂ ਨੀ ਪੀਣੀ।
ਹੂੰ।
ਮੈਂ ਣੀ ਪੀਣੀ।
ਪੀਲੀਂ ਥੋੜੀ ਜੀ।
ਨਹੀਂ।
ਖਾਣਾ ਪਸੰਦ ਆਏਆ ਅੱਜ?
ਠੀਕ ਈ ਹੀ।
ਸਿਰਫ਼, ਠੀਕ ਸੀ?
ਸਵਾਦ ਨੀ ਹੀ?
ਹਾਂ, ਠੀਕ ਈ ਹੀ।
ਠੀਕ ਹੀ ਮਤਲਬ?
ਹੋਰ।
ਕੋਣ?
ਹੋਰ ਸੁਣਾਓ। ਹੈਲੋ। ਮੈਂ ਹੋਰ ਸੁਣਾਓ ਕੋਈ ਨਵੀਂ ਤਾਜੀ।
ਚੰਗੇ ਵਧੀਆ।
ਹਾਂ।
ਥੋੜ੍ਹੀ ਦੇਰ ਬਾਦ ਗੱਲ ਕਰਾਵਾਂ ਕਰਾਂ।
ਕ ਕਰ ਲੇਓ, ਕਰ ਲੇਓ
ਠੀਕ ਏ, ਠੀਕ ਏ -ਇਧਰ ਜਾਂਗ ਲੱਗ ਗੀ ਊ।